ਹਾਂਜੀ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ?
ਵਧੀਆ, ਤੁਸੀਂ ਸੁਣਾਓ?
ਹਾਂਜੀ ਵਧੀਆ ਜੀ, ਹੋਰ ਜੀ, ਕੁਛ ਨਹੀਂ ਜੀ ਬੈਠੇ ਹੋਏ ਹਾਂ।
ਅੱਛਾ ਜੀ, ਠੀਕ ਐ।
ਹਾਂਜੀ ਹਾਂਜੀ ਹਾਂਜੀ, ਵਧੀਆ ਜੀ ਮੈਂ ਨਾ ਤੁਹਾਡੇ ਨਾਲ ਨਾ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ ਗੱਲ ਕਰਨੀ ਸੀ।
ਹਾਂਜੀ।
ਹਾਂਜੀ, ਸਵੇਰ ਦੀ ਸੈਰ
ਹਾਂਜੀ ਹਾਂਜੀ ਹਾਂਜੀ।
ਹਾਂਜੀ।
ਬਿਲਕੁਲ ਸਵੇਰ ਸੈਰ ਦੇ ਫ਼ਾਇਦੇ ਤੇ ਨੁਕਸਾਨ ਵੀ ਹੁੰਦੇ ਨੇ, ਸਾਨੂੰ ਸੈਰ ਕਰਨ ਦੇ ਫਾਇਦੇ ਵੀ ਮਿਲਦੇ ਤੇ ਨੁਕਸਾਨ ਵੀ
ਹਾਂਜੀ ਹਾਂਜੀ, ਸਵੇਰ ਦੀ ਸੈਰ ਕਨ ਨਾ ਤੁਹਾਨੂੰ ਪਤਾ, ਆਪ ਦਿਲ ਦਿਲ ਦੀ ਮਾਪੇਸ਼ੀਆਂ ਮਜ਼ਬੂਤ ਹੁੰਦੀਆਂ ਵਾਂ, ਖੂਨ ਦੌਰਾ ਕਰਦਾ ਰਹਿੰਦਾ, ਹਾਂਜੀ ਹਾਂਜੀ। ਖੂਨ ਦੌਰਾ ਕਰਦਾ ਰਹਿੰਦਾ, ਬੁਲੱਡ ਪਰੈਸ਼ਰ ਨੀ ਵੱਧ ਦਾ, ਕੰਟਰੋਲ 'ਚ ਰ ਰਹਿੰਦਾ ਵਾ, ਹਾਂਜੀ। ਸਵੇਰ ਦੀ ਸੈਰ ਕਰਨਾ, ਤੁਹਾਨੂੰ ਪਤਾ ਸ਼ਾਂਤੀ ਸ਼ਾਂਤ ਅਤੇ ਸਾਫ ਸੁਥਰੀ ਹਵਾ ਵਿੱਚ ਸੈਰ ਕਰਨ ਨਾਲ ਕਿੰਨਾ ਵਧੀਆ ਤਣਾਅ ਮਿਲਦਾ ਵਾ।
ਬਿਲਕੁਲ ਫਰੈਸ਼ ਰਹਿੰਦਾ ਵਾ, ਇਹ ਹੈ ਕਿ ਸਾਨੂੰ ਮਤਲਬ ਕਿਸੇ ਚੀਜ਼ ਤਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੀ ਲੱਗਦੀ, ਹਰ ਇੱਕ ਹਾਂ ਸਾਡਾ ਮਾਇੰਡ ਫਰੈਸ਼ ਰਹਿੰਦਾ ਵਾ, ਸਾਨੂੰ ਟੈਸ਼ ਇੱਕ ਸਵੇਰ ਦੀ ਸੈਰ ਕਰਨ ਨਾਲ ਸਾਡਾ ਸਰੀਰ ਸਾਰਾ ਹੀ ਤੰਦਰੁਸਤ ਰਹਿੰਦਾ।
ਹਾਂਜੀ, ਸਾਡਾ ਮੂਡ ਵੀ ਤੁਹਾਨੂੰ ਪਤਾ ਬਿਹਤਰ ਰਹਿੰਦਾ ਵਾ।
ਹਾਂਜੀ ਕਈ ਵਾਰੀ ਅਸ ਅ ਚਲੋ ਜੇ ਸਾਡੇ ਫ਼ਾਇਦੇ ਵੀ ਹੈਗੇ ਨਾ ਨੁਕਸਾਨ ਵੀ ਇਹਦੇ ਵਿੱਚ ਬਹੁਤ ਹੁੰਦੇ ਨੇ ਜਿਵੇਂ ਕਿ ਕਹਿ ਲਓ ਅਸੀਂ ਸਵੇਰ ਦੇ ਟਾਈਮ ਟਾਈਮ ਤੇ ਨਹੀਂ ਉੱਠਦੇ ਹੈਾ ਤੇ ਟਾਈਮ ਅਸੀਂ ਰਾਤ ਨੂੰ ਲੇਟ ਸੁਣਦੇ ਫਿਰ ਵੀ ਸਵੇਰੇ ਟਾਈਮ ਚ ਉੱਠ ਕੇ ਅਸੀਂ ਸੈਰ ਕਰਨ ਚੱਲ ਜਏਦਾ ਜਿਹਦੇ ਨਾਲ ਸਾਡਾ ਮੂਡ ਵੀ ਖ਼ਰਾਬ ਰਹਿੰਦਾ ਵਾ ਤੇ ਸਾਡਾ ਸਰੀਰ ਮਤਲਬ ਮਿੱਟੀ ਹੋਇਆ ਰਹਿੰਦਾ ਕਿ ਸਾਡੇ ਕੋਲ ਨਹੀਂ ਤੁਰਿਆ ਫਿਰਿਆ ਜਾਂਦਾ ਸਰੀਰ ਖ਼ਰਾਬ ਹੋ ਜਾਂਦਾ ਬਹੁਤ ਜ਼ਿਆਦਾ ਸਾਡਾ ਸਾਨੂੰ ਸਵੇਰ ਦੀ ਸੈਰ ਦੇ ਨਾਲ ਨ ਵੀ ਨੀਂਦ ਦੀ ਪੂਰੀ ਲੈਣੀ ਚਾਹੀਦੀ ਹੈ
ਹਾਂਜੀ ਹਾਂਜੀ ਬਿਲਕੁਲ ਜੀ
ਹਾਂਜੀ ਜਿਵੇਂ ਕਿ ਉਹ ਅਗਰ ਨਹੀਂ ਵੀ ਉੱਠਿਆ ਜਾਂਦਾ ਤਾਂ ਸਾਨੂੰ ਹੌਲੀ ਹੌਲੀ ਥੋੜੇ ਬਹੁਤ ਸਮਾਂ ਵੀ ਚੇਂਜ ਕਰਨਾ ਚਾਹੀਦਾ ਆਪਣਾ ਜਿਵੇਂ ਕਿ ਜਿਸ ਤਰ੍ਹਾਂ ਕਿ ਲੇਟ ਉੱਠਦੇ ਦਸ ਮਿੰਟ ਪਹਿਲਾਂ ਥੋੜਾ ਉੱਠ ਜੋ
ਹਾਂਜੀ ਹਾਂਜੀ ਜਿਵੇਂ ਕਿ ਆਪਾਂ ਪੂਰੀ ਰਾਤ ਨਹੀਂ ਚੰਗੀ ਤਰ੍ਹਾਂ ਸੁੱਤੇ ਹੈ ਨਾ ਤੇ ਸਵੇਰੇ ਫੇਰ ਜਬਰਦਸਤੀ ਉੱਠਣਾ ਪੈਂਦਾ ਵਾ ਕਿ ਸੈਰ ਕਰਨੀ ਆ ਹੈ ਨਾ ਇਸ ਕਰਕੇ ਸਰੀਰ ਦੀ ਥਕਾਵਟ ਕਮਜ਼ੋਰੀ ਵੱਧ ਜਾਂਦੀ ਆ
ਬਿਲਕੁਲ ਜੀ ਮਦਦ ਹੀ ਸਾਡਾ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਵਾ ਸਰੀਰ ਦਾ ਚਿੜਚਿੜਾਪਨ ਰਹਿੰਦਾ ਸਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਹਰ ਟਾਈਮ ਗੁੱਸੇ ਵਾਲਾ ਸਰੀਰ ਰਹਿ ਜਾਂਦਾ ਵਾ ਤੇ ਬਾਕੀ ਸਵੇਰ ਦੀ ਸੈਰ ਕਰਨ ਦੇ ਨਾਲ ਸਾਨੂੰ ਫਾਇਦੇ ਤਾਂ ਬਹੁਤ ਮਿਲਦੇ ਜਿਵੇਂ ਕਈ ਬੱਚੇ ਹੁੰਦੇ ਨੇ ਜਿਹਨਾਂ ਨੂੰ ਪੜ੍ਹਾਈ ਦੇ ਵਿੱਚ ਮਤਲਬ ਨਹੀਂ ਪੜ੍ਹਾਈ ਦੇ ਆਉਂਦੀ ਜਿਵੇਂ ਸਵੇਰ ਦੇ ਟਾਈਮ ਨਾਲ ਅਂ ਉੱਠ ਕੇ ਸੈਰ ਵੀ ਕਰਨ ਜਾਵਾਂਗੇ ਉਹ ਤਾਜ਼ੀ ਹਵਾ ਸਾਡੇ ਦਿਮਾਗ ਦੇ ਵੀ ਵੱਜਦੀ ਜਿਹਦੇ ਨਾਲ ਸਾਨੂੰ ਕਿ ਕਹਿ ਲਓ ਪੜ੍ਹਾਈ ਵੀ ਸਾਡੇ ਦਿਮਾਗ ਵਿੱਚ ਬੈਠ ਜਾਂਦੀ ਐ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹਦੇ ਮਤਲਬ ਫਾਇਦੇ ਵੀ ਗਿਆ ਬਹੁਤ ਜ਼ਿਆਦੇ
ਹੂੰ ਬਿਲਕੁਲ ਸਵੇਰ ਦੀ ਸੈਰ ਹਾਂਜੀ ਹਾਂਜੀ ਬਿਲਕੁਲ ਸਾਨੂੰ ਸੈਰ ਕਰਨ ਦੇ ਨਾਲ ਨਾਲ ਸਾਨੂੰ ਯੋਗਾ ਵੀ ਅਸੀਂ ਸਵੇਰੇ ਕਰਦੇ ਜਿਹਨਾਂ ਸਾਡੇ ਸਾਰੀਆਂ ਅੰਦਰ ਦੀਆਂ ਮਾਸਪੇਸ਼ੀਆਂ ਜਿਹੜੀਆਂ ਹੁੰਦੀਆਂ ਉਹ ਖੁੱਲ ਜਾਂਦੀਆਂ ਹਨਾ ਬਲੱਡ ਸਰਕਲ ਸਾਡਾ ਬਿਲਕੁਲ ਸਹੀ ਹੋ ਜਾਂਦਾ ਇਹਨਾਂ ਨਾਲ ਕਰਨ ਦੇ ਨਾਲ ਕਈ ਲੋਕ ਤਾਂ ਸਵੇਰ ਦੇ ਫੇਮ ਕਰਦੇ ਨੇ ਜਿਹਨਾਂ ਸਾਡੇ ਪਾਚਨ ਵਧੀਆ ਹੋ ਜਾਂਦੀ ਆ ਹਨਾ
ਹਾਂਜੀ ਸਵੇਰ ਦੇ ਸਮੇਂ ਸੂਰਜ ਦੀ ਹਲਕੀ ਜੀ ਰੋਸ਼ਨੀ ਹੁੰਦੀ ਉਹਦੇ ਨਾਲ ਸਾਨੂੰ ਵਿਟਾਮਿਨ ਡੀ ਮਿਲਦਾ ਵਾ ਤੁਹਾਨੂੰ ਪਤਾ ਪਤਾ ਹੀ ਆ ਹਾਂ ਜੋ ਕਿ ਸਾਡੀ ਸਾਡੀਆਂ ਨੂੰ ਮਜ਼ਬੂਤ ਬਨਉਂਦਾ ਵਾ ਬਹੁਤ
ਹਾਂ ਬਿਲਕੁਲ ਸਹੀ
ਉਹ ਤੇ ਸਾਨੂੰ ਕਰਨਾ ਚਾਹੀਦਾ ਵਜ਼ਨ ਵੀ ਆਪਣਾ ਘੱਟ ਜਾਂਦਾ ਸਵੇਰ ਦੀ ਸੈਰ ਕਰਨ ਨਾਲ
ਹਾਂਜੀ ਬੜੀਆਂ ਬਿਮਾਰੀਆਂ ਦੂਰ ਹੁੰਦੀਆਂ ਕਈਆਂ ਦਾ ਕੋਲੈਸਟਰ੍ਰੋਲ ਵਧਿਆ ਹੁੰਦਾ ਮੋਟਾਪਾ ਬਹੁਤ ਹੁੰਦਾ
ਹਾਂਜੀ ਹਾਂਜੀ
ਸੈਰ ਕਰਾਂਗੇ ਡੇਲੀ ਸੈਰ ਕਰਦੇ ਹ ਉਹਦੇ ਨਾਲ ਸਾਡਾ ਮੋਟਾਪਾ ਵੀ ਮਤਲਬ ਘੱਟ ਜਾਂਦਾ ਅੰਦਰ ਕੋਲੈਸਟਰੋਲ ਵੀ ਪੰਗਰਨਾ ਚਾਲੂ ਹੋ ਜਾਂਦਾ ਵਾ ਬਹੁਤ ਸਾਹ ਦੇ ਸਾਹ ਦੀ ਪ੍ਰੋਬਲਮ ਹੁੰਦੀ ਉਹ ਯੋਗਾ ਵੀ ਕਰਦੇ ਨੇ ਉਹਨਾਂ ਨੂੰ ਕਈ ਹੱਦ ਤੱਕ ਮਤਲਬ ਇਹਦੇ ਵਿੱਚ ਵੀ ਮਤਲਬ ਫ਼ਾਇਦੇ ਮਿਲਦੇ ਨੇ
ਦੀ ਮਤਲਬ ਆਪ ਆਪਣੇ ਸ਼ਹਿਰ ਵਿੱਚ ਪ੍ਰਦੂਸ਼ਣ ਵੀ ਹੁੰਦਾ ਨਾ ਉਹਦੇ ਨਾਲ ਆਪਣਾ ਨੁਕਸਾਨ ਵੀ ਹੁੰਦਾ ਵਾ ਜਾਦਾ ਪ੍ਰਦੂਸ਼ਣ ਹੋਨਾ ਸਰਦੀਆਂ ਵਿੱਚ ਧੁੰਦ ਹੁੰਦੀ ਆ ਧੂੰਆਂ ਹੁੰਦਾ ਵਾ ਉਹ ਸਵੇਰੇ ਸੈਰ ਕਰਨ ਨਾਲ ਆਪਣੇ ਫੇਫੜਿਆਂ ਵਿੱਚ 'ਚ ਗੰਦੀ ਹਵਾ ਜਾਂਦੀ ਆ ਅਤੇ ਨਾਲ ਆਪਾਂ ਨੂੰ ਖਤਰਾ ਹੁੰਦਾ ਵਾ
ਹੂੰ ਹੂੰ ਨੁਕਸਾਨ ਤਾਂ ਚੱਲੋ ਪਰ ਇਹ ਹੈ ਕਿ ਸਾਨੂੰ ਫ਼ਾਇਦੇ ਤਾਂ ਚਲੋ ਹੈਗੇ ਅਸੀਂ ਸਵੇਰ ਦੇ ਟਾਈਮ ਉੱਠਦੇ ਨਾ ਇੱਕ ਕਿਤੇ ਸ਼ਾਂਤੀ ਵਾਲਾ ਮਾਹੌਲ ਬਿਲਕੁਲ ਹੁੰਦਾ ਆ ਤੇ ਉਹ ਮਨਡਾ ਬਿਲਕੁਲ ਸ਼ਾਂਤ ਰਹਿ ਸ਼ਾਂਤ ਹੋ ਕੇ ਸਾਰੇ ਕੰਮ ਅਸੀਂ ਕਰ ਸਕਦੇ ਹਾਂ
ਹਾਂਜੀ ਹਾਂਜੀ ਜਿਵੇਂ ਕਿ ਆਪਣਾ ਮੂਡ ਸਵੇਰੇ ਸਹੀ ਰਹੇ ਫਿਰ ਸਾਰੀ ਦਿਹਾੜੀ ਸਹੀ ਰਹਿੰਦਾ ਵਾ। ਹਾਂਜੀ।
ਬਿਲਕੁਲ ਸਹੀ ਰਹਿੰਦਾ ਹੈ।
ਜੇ ਅਗਰ ਅਸੀਂ ਸਵੇਰ ਦੀ ਸੈਰ ਅਸੀਂ ਕਰਦੇ ਜਾਵਾਂਗੇ ਜਾਂ ਕੁਛ ਵੀ ਤਾਂ ਇਹ ਹੈ ਕਿ ਸਾਡਾ ਸਰੀਰ ਤੰਦਰੁਸਤ। ਲੱਗ ਪੈਂਦਾ ਹਨਾ ਸਾਡੇ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਵਾ। ਉਹਦੇ ਵਿੱਚ ਵੀ ਸਾਡਾ। ਸਿਸਟਮ ਡਾਇਜੈਸਟ ਕਰਨਾ ਚਾਲੂ ਹੋ ਜਾਂਦਾ ਬਹੁਤ ਵਧੀਆ ਹੁੰਦਾ ਵਾ ਕਈਆਂ ਨੂੰ ਤਾਂ ਗੈਸ ਦੀ। ਪ੍ਰੋਬਲਮ ਹੁੰਦੀ ਆ ਉਹ ਵੀ ਇਹਨਾਂ ਚੀਜ਼ਾਂ ਦੇ ਨਾਲ ਹੀ ਫਰਕ ਪੈਣਾ ਸਟਾਰਟ ਹੋ ਜਾਂਦਾ ਵਾ।
ਹਾਂਜੀ ਹਾਂਜੀ।
ਹਾਂਜੀ ਤੇ ਕਈ ਲੋਕਾਂ ਨੂੰ ਇਹ ਹੁੰਦਾ ਕਿ ਖਾਣ। ਪੀਣ ਦਾ ਜਿਵੇਂ ਹੁੰਦਾ ਵਾ ਕਈਆਂ ਦਾ ਰੋਟੀ। ਖਾਣ-ਪੀਣ ਦਾ ਟਾਈਮ ਤੱਕ ਬ ਬਦਲਿਆ ਹੁੰਦਾ ਵਾ ਹੁਣ ਅਸੀਂ ਸਵੇਰ ਦੇ ਟਾਈਮ ਉੱਠ ਕੇ ਸਵੇਰ ਦੀ ਸੈਰ ਕਰਨ ਜਾਵਾਂਗੇ, ਤੇ ਸਾਡਾ ਰੋਟੀ ਖਾਣ ਦਾ ਸਮਾਂ ਵੀ ਚੇਂਜ ਹੋ ਜਾਂਦਾ ਸਵੇਰ ਦੇ ਟਾਈਮ ਦੀ ਅਸੀਂ ਅਗਰ ਰੋਟੀ ਖਾਵਾਂਗੇ, ਉਹ ਬਾਅਦ ਚ ਹੌਲੀ-ਹੌਲੀ ਸਾਨੂੰ ਆਦਤ ਪੈ ਜਾਂਦੀ ਕਈ ਲੋਕੀ ਅੱਜ‌ ਰੋਟੀ ਬਹੁਤ ਲੇਟ ਖਾਂਦੇ ਨੇ ਜਿਹਦੇ ਨਾਲ ਸਰੀਰ ਵੀ ਬਹੁਤ ਖ਼ਰਾਬ ਰਹਿਣ ਲੱਗ ਪਏ ਨੇ ਅੱਜ-ਕੱਲ੍ਹ ਲੋਕਾਂ ਦੇ।
ਤੇ ਹਾਂਜੀ, ਇਹਦੇ ਹਾਂਜੀ-ਹਾਂਜੀ, ਆ ਕਈ ਵਾਰੀ ਆਪਾਂ ਜਲਦੀ ਉੱਠ ਉੱਠੀ ਇਏ ਫਿਰ ਆਪਣਾ ਮੂਡ ਜਿਵੇਂ ਸਹੀ ਰਹੇ ਸਾਰੀ ਦਿਹਾੜੀ ਫਿਰ ਇਸੇ ਕਰਕੇ ਸਹੀ ਰਹਿੰਦਾ ਵਾ ਕਿ ਆਪਾ ਜੋ ਉਹ ਸਵੇਰੇ ਕਰਾਂਗੇ ਫਿਰ ਉਹ ਸਾਰੀ ਦਿਹਾੜੀ ਰਹੂਗਾ।
ਹਾਂਜੀ, ਬਿਲਕੁਲ ਜੀ ਸਹੀ ਕਿਹਾ ਤੁਸੀਂ ਇੱਕ ਤਾਂ ਅਸੀਂ ਸਵੇਰ ਦੇ ਟਾਈਮ ਉੱਠਦੇ ਹਾਂ। ਕਈ ਲੋਕੀ। ਸੈਰ ਨਹੀਂ ਕੀਤੀ ਜਾਂਦੀ ਇਹਨਾਂ ਕੋਲ ਅਤੇ ਕਈ ਲੋਕ ਸਵੇਰੇ ਗੁਰਦੁਆਰੇ ਜਾ ਕੇ ਬਾਣੀ ਸੁਣਨ ਲੱਗ ਕਹਿੰਦੇ ਨੇ ਬਾਣੀ ਜ ਆਪ ਬਾਣੀ ਪੜ੍ਹਦੇ ਨੇ ਉਹਨਾਂ ਦਾ ਉਸ ਚੀਜ਼ ਵਿੱਚ ਵੀ ਏਕਾਗਰ ਮਨ ਜਾਂਦੇ ਤੇ ਮਨ ਵੀ ਸ਼ਾਂਤ ਰਹਿੰਦਾ ਹੈਨਾ।
ਹਾਂਜੀ-ਹਾਂਜੀ। ਹਾਂਜੀ ਸਵੇਰ ਦੀ ਸੈਰ ਕਰਨਾ ਤੁਹਾਨੂੰ ਪਤਾ ਆਪਣਾ ਖੂਨ ਵੀ ਦੌਰਾ ਕਰਦਾ ਰਹਿੰਦਾ, ਚੱਲਦਾ ਰਹਿੰਦਾ ਵਾ। ਕਦੇ ਆਪਾਂ ਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਨਾ ਕੋਈ ਦਿਲ ਦੀ ਬਿਮਾਰੀ, ਨਾ ਕੋਈ ਬੀ ਪੀ ਦੀ ਬਿਮਾਰੀ।
ਬਿਲਕੁਲ ਜੀ, ਨਹੀਂ ਲੱਗਦੇ ਸਾਨੂੰ। ਬੜੀਆਂ ਬਿਮਾਰੀਆਂ ਤੱਕ ਮੁਕਤ ਹੋਨਿਆ, ਹਾਂਜੀ।
ਸਵੇਰ ਦੀ ਜਿਹੜੀ ਤਾਜ਼ੀ ਹਵਾ ਹੁੰਦੀ ਨਾ ਮਤਲਬ।
ਕਿ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਨਾਲ-ਨਾਲ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਵਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਜੀ।
ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਸਵੇਰ ਦੀ ਟੈਮ ਸੈਰ ਜਿਹੜੀ ਹੁੰਦੀ ਉਹ ਸਾਡੇ ਵਾਸਤੇ। ਕਿੰਨੀ ਗਰੀਮਤ
ਹਾਂਜੀ-ਹਾਂਜੀ-ਹਾਂਜੀ, ਜਿਹੜੇ ਲੋਕ ਸਵੇਰੇ ਸੈਰ ਕਰਦੇ ਆ। ਉਹਨਾਂ ਨੂੰ ਰਾਤ ਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ, ਨੀਂਦ ਬਹੁਤ ਹੀ ਜ਼ਿਆਦਾ ਡੂੰਘੀ ਨੀਂਦ ਆਉਂਦੀ ਤੁਹਾਨੂੰ ਪਤਾ ਐ।
ਬਿਲਕੁਲ ਜੀ, ਜੀ ਅਗਰ ਸਾਡੀ ਨੀਂਦ ਪੂਰੀ ਹੋਏਗੀ ਤੇ ਅਸੀਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਦਾ ਅਗਰ ਨਹੀਂ ਹੋਏਗੀ ਤਾਂ ਉਹ ਸਾਰਾ ਸਾਡਾ ਵੀ ਅਗਲੇ ਦਿਨ ਵੀ ਜੇ ਜਿੰਨੀ ਮਰਜ਼ੀ ਨੀਂਦ ਪੂਰੀ ਕਰ ਲਓ ਸਵੇਰ ਦੇ ਟਾਈਮ ਭਾਵੇ ਲੇਟ ਛੇਤੀ ਉੱਠ ਜੋ ਸਾਡਾ ਸਰੀਰ ਤਾਂ ਵੀ ਖ਼ਰਾਬ ਹੀ ਰਹੇਗਾ।
ਹਾਂਜੀ-ਹਾਂਜੀ, ਸਵੇਰ ਦੇ ਸਵੇਰ ਦੇ ਸਮੇਂ ਪ੍ਰਦੂਸ਼ਣ ਵੀ ਥੋੜ੍ਹਾ ਘੱਟ ਹੁੰਦਾ ਵਾ ਕਿਉਂਕਿ ਇਸ ਲਈ ਸਾਡੇ ਫੇਫੜਿਆਂ ਨੂੰ ਵੀ ਸ਼ੁੱਧ ਆਕਸੀਜਨ ਮਿਲਦੀ ਤੁਹਾਨੂੰ ਪਤਾ।
ਹਾਂਜੀ-ਹਾਂਜੀ, ਬਿਲਕੁਲ ਜੀ ਕਈਆਂ ਨੂੰ ਸਾ ਦੀ ਪ੍ਰੋਬਲਮ ਹੁੰਦੀ ਹੈ, ਹੁਣ ਉਹ ਇਹ ਹੁੰਦਾ ਕਿ ਸਵੇਰ ਦੀ ਸੈਰ। ਕਰਾਂਗੇ। ਸਾਡੀ ਸਵੇਰ ਦੀ ਸੈਰ ਕਰਨ ਨਾਲ ਸਾਡੇ ਅੰਦਰ ਦੀਆਂ ਜਿਹੜੀਆਂ ਨਾੜੀਆਂ ਬਲੋਕ ਹੋਈਆਂ ਹੁੰਦੀਆਂ ਉਹ ਵੀ ਖੁੱਲ ਜਾਂਦੀਆਂ। ਖੂਨ ਦਾ ਦੌਰਾ ਵੀ ਸੁਹੀ ਹੁੰਦਾ ਵਾ ਕਈ ਹਾਰਡ ਉਹ ਵੀ। ਸਹੀ ਹੋ ਜਾਂਦੇ ਨੇ ਸਾ ਦੀ ਪ੍ਰੋਬਲਮ ਵੀ ਘਟ ਹੋ ਜਾਂਦੀ ਸਾਡੀ।
ਹਾਂਜੀ-ਹਾਂਜੀ ਸਵੇਰ ਦੇ ਸਮੇਂ ਤਾਂ ਸਾਨੂੰ ਨਾ ਪੰਦਰਾਂ-ਵੀਹ ਮਿੰਟ ਨੀ ਤਾਂ ਜ਼ਿਆਦਾ ਜ਼ਿਆਦਾ ਦਸ-ਪੰਦਰਾਂ ਮਿੰਟ ਤਾਂ ਚੱਲਣਾ ਹੀ ਚਾਹੀਦਾ ਘੱਟੋ-ਘੱਟ।
ਹੂੰ-ਹੂੰ ਬਿਲਕੁਲ ਜੀ, ਤੁਰਨਾ ਚਾਹੀਦਾ ਅੱਜ-ਕੱਲ੍ਹ ਅਸੀਂ ਹੁਣ ਕਹਿ ਲਓ ਕਿ ਕਿੰਨੀਆਂ ਸਰੀਰ ਨੂੰ ਬਿਮਾਰੀਆਂ ਤੇ ਰੋਗ ਲੱਗਦੇ ਨੇ ਅੱਜ-ਕੱਲ੍ਹ ਹੁਣ ਇੱਕ ਨਵੀਂ ਬਿਮਾਰੀ ਕਹਿ ਲਓ ਚੱਲ ਗਈ ਹੈ। ਅਗਰ ਜ਼ਿਆਦਾਤਰ ਅਸੀਂ ਖ ਖਲੋ ਜਾਈਏ ਨਾ ਤੇ ਸਾਡੇ ਨਾ ਲੱਤਾਂ ਦੇ ਉੱਤੇ ਨਾ ਥਕਾਵਟ ਰਹਿੰਦੀ ਸਾਰਾ-ਸਾਰਾ ਦਿਨ ਰਾਤ ਨੂੰ ਲੱਤਾਂ ਇੰਨੀਆਂ ਦਰਦ ਹੁੰਦੀਆਂ ਕਿ ਜਿਹਨੂੰ ਕਹਿ ਲਓ ਵੈਰੀਕੇਜ ਪੇਨ ਦੀ ਪ੍ਰੋਬਲਮ ਜਿਹਨੂੰ ਕਹਿੰਦੇ ਨੇ ਅੱਜ ਕਿੰਨਾ ਗੰਦਾ ਜਿਣਦੀਆਂ ਅੰਦਰ ਤੇ ਉਹ ਜਿਹਦੇ ਕਰਕੇ ਸਾਡਾ ਖੂਨ ਦਾ ਸਰਕਲ ਵੀ ਰੁਕਣਾ ਸਟਾਰਟ ਹੋ ਜਾਂਦਾ ਵਾ। ਸਾਡੇ ਹਤਾਂ ਦੇ ਉੱਤੇ ਇਫੈਕਟ ਪੈਣਾ ਚਾਲੂ ਹੋ ਜਾਂਦਾ। ਸਾਨੂੰ ਉਹਦੇ ਵੀ ਸਵੇਰ ਦੇ ਟਾਈਮ ਅਗਰ ਜਾਈਏ ਤੇ ਯੋਗਾ ਕਰੀਏ ਤੇ ਸਾਡੇ ਉਹ ਵੀ ਚੀਜ਼ ਸਾਡੀ ਸਹਿ ਹੋਏ
ਜੀ। ਸਾਨੂੰ ਨਾ ਆਪਣੀ ਇੱਕ ਰੂਟੀਨ ਬਣਾਉਣੀ ਚਾਹੀਦੀ ਮਤਲਬ ਜਿਵੇਂ ਸਵੇਰੇ ਉੱਠਣਾ ਹੀ ਚਾਹੀਦਾ ਸਵੇਰੇ
ਹਾਂਜੀ। ਬਿਲਕੁਲ ਸਵੇਰ ਦੇ ਟਮ ਮੇਰੇ ਹਿਸਾਬ ਤੇ ਵੈਸੇ ਵੀ ਉੱਠਣਾ ਹੀ ਜਲਦੀ ਸਵੇਰੇ ਜਲਦੀ ਹੀ ਉੱਠਣਾ ਚਾਹੀਦਾ ਅਗਰ ਅਸੀਂ ਰਾਤ ਨੂੰ ਨੀਂਦ ਜਲਦੀ ਸੋਵਾਂਗੇ ਤੇ ਅਸੀਂ ਸਵੇਰੇ ਵੀ ਤਾਵੀ ਉੱਠ ਸਕਦੇ ਹਾਂ। ਤਾਂ ਹੀ ਉਹਦੇ ਅਗਰ ਅਸੀਂ ਰਾਤ ਦੀ ਨੀਂਦ ਵੀ ਪ੍ਰੋਪਰ ਪੂਰੀ ਨੀ ਲਵਾਂਗੇ ਤੇ ਸਵੇਰੇ ਵੀ ਅਸੀਂ ਜਲਦੀ ਉੱਡ ਜਾਂਗੇ ਤਾਂ ਉਹ ਸਾਡਾ ਸਰੀਰ ਕੰਮ ਨੀ ਕਰੇਗਾ।
ਹਾਂਜੀ, ਚਿੜਚਿੜਾ ਪਣ ਰਿਹਾ ਉਹ।
ਹਾਂਜੀ, ਥਕਾਵਟ। ਹੋ ਜਾਂਦੀ ਜਦ ਸਰੀਰ ਨੂੰ ਏਦਾਂ ਲੱਗਦਾ ਕਿ ਜਿਵੇਂ ਸਰੀਰ ਦੀ ਥਕਾਵਟ ਹੀ ਰਹਿੰਦੀ ਹੈ।
ਹਾਂਜੀ- ਹਾਂਜੀ।
ਚਿੜਚਿੜਾਪਨ ਬਹੁਤ ਆਉਣ ਲੱਗ ਪੈਂਦਾ ਸਾਡੇ ਵਿੱਚ।
ਹਾਂਜੀ। ਪਹਿਲੇ ਬਜ਼ੁਰਗ ਤੇ ਨਾ ਤੁਸੀਂ ਮੰਨਣਾ ਨਹੀਂ ਮਤਲਬ ਉਹ ਘੰਟਾ- ਘੰਟਾ, ਦੋ- ਦੋ ਘੰਟੇ ਸੈਰ ਕਰਦੇ ਹੁੰਦੇ ਸਵੇਰੇ ਉਹਨਾਂ ਨੇ ਪੰਜ ਵਜੇ ਉੱਠ ਜਾਣਾ। ਹਾਂਜੀ। ਪੰਜ ਵਜੇ ਉੱਠ ਕੇ ਉਹਨਾਂ ਨੇ ਸੱਤ ਤਾਂ ਸੱਤ- ਛੇ -ਸੱਤ ਵਜੇ ਤੱਕ ਸੈਰ ਕਰਨੀ- ਕਰਨੀ। ਹਾਂਜੀ। ਕਿਉਂਕਿ ਉਹਨਾਂ ਨੂੰ ਪਤਾ ਹੀ ਕਿ ਜੇ ਅਸੀਂ ਸਰੀਰ ਪੱਕਾ ਕਰਨਾ ਨਾ। ਤਾਂ ਸਾਨੂੰ ਤੁਰਨਾ ਬਹੁਤ ਜ਼ਿਆਦਾ ਜ਼ਰੂਰੀ ਸਾਡੇ ਲਈ।
ਬਿਲਕੁਲ ਜੀ ਉਹਨਾਂ ਨੂੰ ਇਹੋ ਹੁੰਦਾ ਸੀ ਪੁਰਾਣੇ ਜ਼ਮਾਨੇ ਵਿੱਚ ਖੁਰਾਕਾਂ ਵੀ ਬਹੁਤ ਹੁੰਦੀਆਂ ਸੀ। ਇੱਕ ਤਾਂ ਸੈਰ ਨੂੰ ਵੀ ਤਾਂ ਉਹ ਬਹੁਤ ਜ਼ਰੂਰੀ ਸਮਝਦੇ ਸੀ। ਹੁਣ ਅੱਜ ਕੱਲ ਕਹਿ ਲਓ ਕਿ ਅਸੀਂ ਪੱਖੇ ਥੱਲੇ ਲੋਕੀ ਇਨਾ- ਇਨਾ ਸੋਦੇ ਹੁੰਦੇ ਸੀ। ਹੁਣ ਅੱਜ ਕੱਲ੍ਹ ਸਾਡੇ ਵਰਗੇ ਏ ਸੀਆਂ ਤੋਂ ਬਗੈਰ ਸੋ ਹੀ ਨਹੀਂ ਸਕਦੇ। ਜਿਹਦੇ ਨਾਲ ਵੀ ਸਾਡਾ ਇਨਾ ਮਿੱਟੀ ਹੋ ਜਾਂਦੇ ਨੇ ਕਿਉਂਕਿ ਏ ਸੀਆਂ ਥੱਲੇ ਵੀ ਅਗਰ ਸੋਈਏ ਨਾ ਤਾਂ ਸਾਡੇ ਕੋਲ ਦਿਨ ਦੇ ਟਾਈਮ ਜਲ ਉੱਠਿਆ ਹੀ ਨਹੀਂ ਜਾਂਦਾ। ਬਿਲਕੁਲ ਵੀ
ਹਾਂਜੀ- ਹਾਂਜੀ ਹਾਡੀ ਵੀ ਇੱਕ ਘਰ ਚ' ਹੈ। ਗ
ਹੱਥ- ਪੈਰ ਸਾਡੇ ਜੁੜਨੇ ਸਟਾਰਟ ਹੋ ਜਾਂਦੇ ਨੇ। ਅੱਜ ਕੱਲ੍ਹ ਲੋਕਾਂ ਦੇ ਸ਼ੂਗਰ ਲੈਵਲ ਬਹੁਤ ਵਧੇ ਹੋਏ ਨੇ। ਹਰ ਇੱਕ ਚੀਜ਼ ਤੋਂ ਇਹ ਹੈ ਕਿ ਤਾਜ਼ੀ ਹਵਾ ਅਸੀਂ। ਸਵੇਰ ਦੇ ਟਾਈਮ ਜ ਜਾਂਦੇ ਹਾਂ ਤੇ ਸਾਡੇ ਇਹ ਨਾ ਸ਼ੂਗਰ ਵੀ ਕੰਟਰੋਲ 'ਚ ਹੋਣੀ ਸਟਾਰਟ ਹੋ ਜਾਂਦੀ ਹੈ।
ਹਾਂਜੀ- ਹਾਂਜੀ ਹਾਡੇ ਵੀ ਇੱਕ ਘਰ ਚ' ਬਜ਼ੁਰਗ ਹੈਗੇ ਸੀ ਨਾ ਮੇਰੇ ਨਾਨ ਮ ਦੇ ਮੰਮੀ। ਹਾਂਜੀ, ਉਹ- ਉਹ ਵੀ ਮਤਲਬ ਪਹਿਲੇ ਬਜ਼ੁਰਗ ਵਾ। ਉਹ ਵੀ ਬੜੀ ਸੈਰ ਕਰਦੇ ਹੁੰਦੇ ਸੀ। ਉਹ ਦੀ ਖੁਰਾਕ ਹੀ ਬਹੁਤ ਵਧੀਆ ਹੀ।
ਹਮ- ਹਮ ਬਿਲਕੁਲ ਜੀ। ਪੁਰਾਣੇ ਟਾਈਮ ਦੇ ਜਿਹੜੇ ਲੋਕ ਇਹ ਚੀਜ਼ਾਂ, ਇਹ ਚੀਜ਼ਾਂ ਕਰਦੇ ਸੀ ਨਾ ਤੇ ਉਹ ਅੱਜ ਦੇ ਦਿਨ ਤੱਕ ਕਈ ਲੋਕ ਜਿੰਦਾ ਨੇ। ਸੌ- ਸੌ ਸਾਲ ਤੱਕ ਦੀਆਂ ਉਮਰਾਂ ਨੇ ਉਹਨਾਂ ਦੀਆਂ। ਪਰ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਲੋਕ ਲੋਕਾਂ ਦੀ ਉਮਰਾਂ ਬਹੁਤ ਘੱਟ ਚੁੱਕੀਆਂ ਹੋਈਆਂ। ਚਾਲੀ ਤੋਂ ਵੱਧ ਤੇ ਕੋਈ ਹੁੰਦਾ ਹੀ ਨਹੀਂ ਏ ਉਮਰਾਂ।
ਉਹਦੀ ਉਮਰ ਹੀ ਬਹੁਤ ਜ਼ਿਆਦਾ ਵਾ।
ਹਾਂਜੀ, ਕਿਉਂਕਿ ਉਹਨਾਂ ਦੇ ਸਰੀਰ ਤੇ ਹੱਡ ਪੈਰ ਉਹਨਾਂ ਨੇ ਆਪਣੇ ਬਿਲਕੁਲ ਪੱਕੇ ਕੀਤੇ ਹੋਏ ਸੀ। ਕਈ ਖੁਰਾਕਾਂ ਦੇ ਨਾਲ। ਕੋਈ ਹੈ ਨਾ ਕੁਛ ਸੈਰਾਂ ਕਰਨ ਦੇ ਨਾਲ ਆਪਣੇ- ਆਪ ਨੂੰ ਫਿੱਟ ਰੱਖਣਾ। ਹਮ, ਆਪਣੇ ਨੂੰ ਹਰ ਇੱਕ ਚੀਜ਼ ਤੋਂ ਵੀ ਫਿਟ ਰੱਖਦੇ ਹੁੰਦੇ ਸੀ।
ਹਾਂਜੀ। ਉਹਨਾਂ ਦੀ
ਬਾਕੀ ਚਲੋ ਜੀ, ਤੁਹਾਡੇ ਨਾਲ ਆਹ ਗੱਲ ਕਰਦੇ ਇਹ ਤੁਹਾਡੇ ਨਾਲ ਕਰਕੇ ਬਹੁਤ ਵਧੀਆ ਲੱਗਾ। ਮੈਂ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸਿਖਾਵਾਂਗੀ। ਬਾਕੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਠੀਕ ਹੈ, ਮੈਂ ਤੁਹਾਡੇ ਨਾਲ ਫੇਰ ਕਿਸੇ ਹੋਰ ਵਿਸ਼ੇ ਬਾਰੇ ਗੱਲ ਕਰਾਂਗੇ ਜੀ। ਠੀਕ ਹੈ, ਜੀ ਸਤਿ ਸ਼੍ਰੀ ਅਕਾਲ।